ਹੈਲੋ! ਹਾਂਜੀ ਸਘਸ੍ਰੀ ਕਾਲ ਜੀ।
ਸਸੀ ਕਾਲ ਜੀ।
ਠੀਕ ਔ
ਸਸਸ੍ਰੀ ਕਾਲ ਜੀ।
ਮੈਂ ਕਿਹਾ ਤਬੀਅਤ ਠੀਕ ਏ!
ਹਾਂ ਤਬੀਅਤ ਤੇ ਠੀਕ ਹੈ ਹੁਣ ਰਾਤੀ ਦਵਾਈ ਫਿਰ ਮੰਗਵਾਈ ਸੀ ਕੈਮਿਸਟਰ ਤੋਂ।
ਉਤਰਿਆ ਬੁਖਾਰ ਉਤਰਿਆ।
ਤੇ ਆਪ ਬੁਖਾਰ ਤੇ ਉਤਰਿਆ ਪਤਾ ਨੀ ਕਮਜੋਰੀ ਜੀ ਬੜੀ ਆ ਜਾਂਦੀ ਏ।
ਹੈਲੋ।
ਹਾਂਜੀ- ਹਾਂਜੀ।
ਵਾਜ਼ ਨੀ ਆਂਦੀ ਪਈ।
ਨਾ ਆ ਰਹੀ ਏ।
ਮੈਂ ਕਿਹਾ ਬੁਖਾਰ ਉਤਰਿਆ।
ਹਾਂ, ਬੁਖਾਰ ਤੇ ਉੱਤਰ ਗਿਆ ਮੈਂ ਕਿਹਾ ਕਮਜ਼ੋਰੀ ਜੀ ਆ ਗਈ ਬਹੁਤ। ਅਹ, ਹਮ।
ਤੇ ਔਹ ਲਿਆਇਓ ਸ਼ੂਗਰ ਦੀ ਦਵਾਈ ਲਿਆਇਓ।
ਹਾਂ ਉਹ ਤੇ ਮੈਂ ਲੈ ਹੀ ਈ ਸਾਂ ਕਲ ਜਾ ਕੇ ਪਰਸੋਂ ਹੀ ਲੈ ਕੇ ਆਈ। ਤੁਹਾਡੇ ਤੁਹਾਡੇ ਘਰ ਆਣ ਤੋਂ ਪਹਿਲਾਂ
ਤੇ ਇੱਕ ਵਾਰੀ ਦਿਖਾ ਆਓ ਡਾਕਟਰ ਨੂੰ ਕੀ ਪਤਾ ਅੰਦਰ ਬੁਖਾਰ ਹੋਵੇ ਨਾ।
ਨਾ ਠੀਕ ਏ ਠੀਕ ਏ, ਆ ਥੋੜ੍ਹੀ ਬਾਰਿਸ਼ ਚ ਭਿੱਗ ਗਈ ਹਣ ਇਸੇ ਕਰਕੇ ਹੋ ਜਾਂਦਾ।
ਨਹੀਂ ਫਿਰ ਇੱਕ ਦਿਨ ਵਿੱਚ ਇੰਨੀ ਵੀਕਨੈਸ ਤੇ ਨਹੀਂ ਆ ਜਾਂਦੀ।
ਬਸ ਵੀਕਨੈਸ ਪਹਿਲੀ ਹੀ ਸੀ ਅਈਈਈਈਈ ਥੇੜੀ ਜੀ ਈਈਈਈ ਹਾਂਅ
ਫਰੂਟ ਫਰਾਟ ਖਾਇਆ ਕਰੋ ਥੋੜੇ ਜਿਹੇ ਮੱਰ
ਫਰੂਟ ਆ, ਨਹੀਂ ਗਲ ਸੁਣ ਮੇਰੀ। ਮਿੱਠਾ ਤਾਂ ਖਾਣਾ ਇੰਨਾ ਸ਼ੂਗਰ ਕਰਕੇ ਤੇ ਖਾਣਾ ਕਿੱਥੇ ਵੇ ਮਿੱਠਾ।
ਇਹ ਬੱਗੂ ਗੋਸ਼ੇ ਹੋ ਗਏ ਆਲੂ।
ਲੇ ਇਹ ਆਲ ਆਲ ਆਲੂ। ਹਾਲੂ ਆਲੂ ਬੁਖਾਰਾ ਤਾਂ ਹੁਣ ਆਉਂਦਾ ਨੀ ਪਿਆ ਖਤਮ ਹੋ ਗਿਆ ਬਬੂ ਗੋਸ਼ਾ, ਨਾਸ਼ਪਾਤੀ। ਸ਼ਪਾਤੀ ਮੈਨੂੰ ਚੰਗੀ ਨਹੀਂ ਲੱਗਦੀ ਬਬੂ ਗੋਸ਼ਾ ਹਾਲੇ ਕੋਈ ਰੇਹੜੀ ਵਾਲਾ ਲਿਆ ਹੀ ਨੀ ਰਿਹਾ ਹੈ।
ਅੱਛਾ ਇਹ ਜਿਹੜਾ ਤੁਹਾਡੀ ਗਲੀ 'ਚ ਆਉਂਦਾ ਇਹ ਲੈ ਕੇ ਨਹੀਂ ਆਉਂਦਾ ਬਾਜ਼ਾਰ।
ਨਹੀਂ ਔਹ ਤੇ ਔਹ ਤੇ ਜਗਨਨਾਥ ਪੁਰੀ ਗਿਆ ਹੋਇਆ ਵੇ ਉਹ ਤੇ। ਫਰੂਟ ਤਾਂ ਔਹੀ ਲੈ ਕੇ ਆਉਂਦਾ ਸਾਰੇ ਔਹ ਅੱਜ ਵੀਹ ਪੱਚੀ। ਵੀਹ ਦਿਨ ਹੋ ਗਏ ਨੇ ਆਇਆ ਕੌ ਈ ਨੀ ਹਲੇ ਤਕ ਕਰਨਾ ਮੈ
ਅੱਛਾ।
ਹਮ ਦੂਜਿਆਂ ਕੋਲ ਫਰੂਟ ਆਦਾ ਨੀ ਹੁਨ।
ਅੱਛਾ ਤੁਸੀਂ ਮੁਰੱਬਾ ਵੀ ਨੀ ਖਾਣਾ ਫੇਰ ਮਿੱਠਾ ਹੁੰਦਾ ਜ਼ਿਆਦਾ ਹੈਨਾ।
ਮਰੱਬੇ ਚ ਮਿੱਠਾ ਹੁੰਦਾ ਵੈ ਨਾ ਇਸ ਕਰਕੇ।
ਨਹੀਂ ਤੇ ਮੈਂ ਕਿਹਾ ਆਵਲਾ ਧੋ ਧੂ ਕੇ ਖਾ ਲੋ ਉਹਦੇ ਨਾਲ ਵੀ ਠੀਕ ਹੋ ਜਾਂਦਾ ਸ਼ਰੀਰ।
ਆਓ ਨਾ ਫੇਰ ਬਾਜ਼ਾਰੋਂ ਲੈ ਕੇ ਆਵਾਂ ਮੁਰੱਬਾ ਜਾਂ ਬਾਜ਼ਾਰ ਬਾਰਿਸ਼ ਕਰਕੇ ਤੇ ਨਿਕਲਣ ਹੀ ਨੀ ਹੋ ਰਿਹਾ ਵੈਸੇ ਵੀ।
ਹਮ ਗਾਮੀ ਨੂੰ ਕਹਿ ਦਾ ਗਾਮੀਨੀ ਲਿਆ ਦੇਵੇ।
ਨਹੀਂ ਨਹੀਂ ਕੋਈ ਨੀ ਔਹ ਤੇ ਕੋਈ ਨੀ ਜੇ ਬੰਦਾ ਗਿਆ ਤਾਂ ਆਪੇ ਹੀ ਲੈਵਾਂਗੀ ਬਾਜ਼ਾਰ ਜਾ ਕੇ ਹਾ ਹਾ ਹਾ
ਅੱਛਾ ਹਾਂ ਹਾਂ ਹਾਂ ਨਹੀਂ ਮੈਂ ਕਿਹਾ ਕੋਈ ਗੱਲ ਨਹੀਂ ਨਹੀਂ ਜਾਇਆ ਜਾਂਦਾ।
ਨਹੀਂ ਨਹੀਂ ਔਹ ਤੇ ਕੋਈ ਨੀ ਬਾਜ਼ਾਰ ਤੇ ਮਾਰਨਾ ਚੱਕਰ ਸਬਜ਼ੀਆਂ ਲੈਣ ਜਾਣੀਆਂ ਨੇ ਸਬਜ਼ੀਆਂ ਘਰ ਖ਼ਤਮ ਹੋਈਆਂ ਪਈਆਂ ਨੇ।
ਇਹ ਜਿਹੜਾ ਪਿੱਛੇ ਅੱਗਰਵਾਲ ਨੀ ਹੈਗਾ ਤੁਹਾਡੇ।
ਉਹਹਾਂ।
ਉਹਦੇ ਕੋਲੇ ਬੜਾ ਸੋਹਣਾ ਮੁਰਬਾ ਮਿਲਦਾ ਜੇ ਮੈਂ ਤੇ ਉਹਦੇ ਕੋਲੇ ਮੰਗਵਾਂਦੀ ਹੁੰਦੀ ਆ। ਆਮਲੇ ਦਾ ਹਾਂਜੀ ਪਹਿਲੇ ਤੇ ਬਿਲਕੁਲ ਸੁੱਕਾ ਸੁੱਕਾ। ਇੱਕ ਦਿੰਦਾ ਏ।
ਹਾਂ।
ਤੇ ਹੁਨ ਨਾ ਪਤਾ ਨੀ ਇਹਨੇ ਕੀ ਕਰਤਾ ਹੁਣ ਅੱਧਾ ਡੱਬਾ ਚਾਸ਼ਨੀ ਦਾ ਹੁੰਦਾ। ਤੇ ਅੱਧਾ ਉਹਦਾ ਹੁੰਦਾ। ਆਮਲਿਆਂ ਦਾ ਮਤਲਬ ਆਪਾਂ ਨੂੰ ਤੇ ਫੇਰ ਚਾਸ਼ਨੀ ਵੀ ਉਹੀਂ ੳ ਉਲੇਆ ਵਿਚ। ਵਿਚੀ ਪੈ ਗੀ ਨਾ।
ਹਾਂ ਹਾਂ।
ਤੇ ਮੈਂ ਤਾਂ ਕਰਕੇ ਨਾ ਥੋੜਾ ਘਟਾ ਦਿੱਤਾ ਸੀ ਨੀ ਪਹਿਲੇ ਤੇ ਮੈਂ ਇਹਦੇ ਕੋਲੋਂ ਬੜਾ ਲਿਆਂਦੀ ਆਸ।
ਨਹੀਂ ਉੱਧਰ ਤੁਸੀਂ ਜਮਨਾਨਗਰ ਜਾੳ ਅੰਮ੍ਰਿਤਸਰਾਂ ਦੀ ਹਟੀ ਏ। ਅੰਮ੍ਰਤ ਅੰਮ੍ਰਿਤਸਰਾ ਦੀ। ਉੱਥੋਂ ੳਹ ਹਰ ਚੀਜ਼। ਹਰ ਆਚਾਰ, ਮੁਰੱਬੇ ਸਭ ਕੁੱਝ ਵਧੀਆ ਮਿਲਦਾ।
ਪੇਪਰ ਮਿਲ ਦੇ ਕੋਲ ਕਹਿੰਦੇ ਪੇ ੳ।
ਹੈਂ।
ਪੇਪਰ ਮਿਲ ਦੇ ਕੋਲ।
ਹਾਂ ਪੇਪਰ ਮਿਲ ਦੇ ਕੋਲ।
ਹੈ ਨਾ ਹਾਂ ਉਹ ਜਿਹੜੀ ਅੰਮ੍ਰਿਤਸਰੀਆਂ ਦੀ ਹੱਟੀ ਡਰਾਈ।
ਹਾਂ ਉੱਥੋਂ ਦੀ ਉੱਥੋਂ ਦੀ ਹਾਂ।
ਅੱਛਾ ਤੁਸੀਂ ਉਹਨਾਂ ਕੋਲੋਂ ਲਿਆਂਦੇ ਹੋ।
ਮੈਂ ਕਈ ਵਾਰੀ ਜਾਵਾਂ ਤੇ ਮੈਂ ਉੱਥੋਂ ਵੀ ਲੈਨੀ ਆਂ ਅਚਾਰ ਚੁਰ ਵੀ ਲੈ ਆਨੀ ਆ ਉੱਥੋਂ ਵੀ। ਅੱਛਾ ਹੁੰਦਾ ਨਾ ਹਰ ਚੀਜ਼।
ਅੱਛਾ ਅੱਛਾ ਅੱਛਾ ਅਸੀਂ ਵੈਸੇ ਉਹਨਾਂ ਕੋਲੋਂ ਡਰਾਈ ਫਰੂਟ ਵਗੈਰਾ ਹੀ ਲਿਆਨੇ। ਨਿਆ ਮੈਂ ਮੁਰੱਬਾ ਤੇ ਇਨਾਂ ਕੋਲੋਂ ਮੰਗਵਾਦੀ ਆ ਅਗਰਵਾਲ ਉਹਨਾਂ ਕੋਲੋਂ।
ਕੋਲ਼ੇ ਹੈ। ਚਟਨੀ ਜਿਹੜੀ ਪੈਂਦੀ ਖੱਟੀ ਮਿੱਠੀ ਉਹ ਵੀ ਹੁੰਦਾ ਹੈ। ਅੰਬ ਦਾ ਨਿੰਬੂ ਦਾ ਮਿੱਠਾ ਲਾਲ ਮਿਰਚਾਂ ਭਰਵੀਆਂ। ਅੱਛਾ ਸਭ ਕੁਛ ਹੋਂਦਾ ਜੀ ਹਾਂਜ ਜੀ ਹੁਣ ਸਭ ਅਚਾਰ ਹੁੰਦੇ ਨੇ ਉਹਨਾਂ ਕੋਲ।
ਚਟਨੀ ਰੋਜ਼ੀ ਦੀ ਮੰਮੀ ਨੇ ਤੁਹਾਨੂੰ ਖਵਾਈ ਏ।
ਮੈਨੂੰ ਨੀ ਪਸੰਦ ਆਈ ਮੈਨੂੰ ਨੀ ਸਵਾਦ ਲਗੀ ਤੁਹਾਨੂੰ ਖਵਾਈ ਸੁ।
ਹਾਂ ਖਵਾਈ ਸ ਪਰ ਬੜੀ ਸੁਆਦੀ ਬਨਾਈ ਆਸ।
ਪਤਾ ਨੀ ਮੈਨੂੰ ਮਿੱਠਾ ਬਹੁਤ ਤੇਜ਼ ਸੀ ਮੇ ਕੇ ਮੈਂ ਮਿੱਠਾ ਹਲਕਾ ਕਰਕੇ ਪਾ ਕੇ ਬਣਾਨੀ ਹਾਂ ਅਪਣੇ ਆਸੇ ਤੇ। ਨਹੀਂ ਐਤਕੀ ਨੀ ਬਣਾਈ ਮੈਂ ਹਾਲੇ। ਆਪ ਕੀ ਭਾਸ਼ਾ ਮੈਂ ਕੁਛ ਨਹੀਂ। ਨਾ ਮੈਂ ਫੇਰ ਬਜ਼ਾਰੋਂ ਹੀ ਮੰਗਵਾ ਲੈਂਨੀ ਆ ਮੈਂ ਉੱਥੋਂ ਹੀ ਲੈਨੀ ਆ ਫੇਰ ਮੈਂ ਨੇਨਸੀ ਆਸੇ ਵੀ ਡੱਬਾ ਮੰਗਵਾਂਨੀ ਆ ਨਾ। ਦੋ ਸੋ ਰੁਪਏ ਕਿੱਲੋ ਦਿੰਦੇ ਨੇ ਉਹ।
ਅੱਛਾ ਇਹੀ ਓ ਚਟਨੀ ਦਾ।
ਹਾਂਜੀ ਹਾਂਜੀ ਚਟਨੀ ਸਵਾਦ ਹੁੰਦੀ ਹੈ ਉਹਨਾਂ ਦੀ ਹੋਰ ਕੀ ਇੰਨਾ ਕੋਲ। ਕਰਨ ਤੋਂ ਪਹਿਲਾਂ ਉਹ ਉਹਨਾਂ ਦੇ ਕੋਲ ਹੀ ਬੰਦਾ ਲੈ ਆਉਂਦਾ ਵੇ ਜਾ ਕੇ।
ਇਹਨਾਂ ਨੇ ਤੇ ਫਿਰ ਰੋਜ਼ੀ ਵਾਸਤੇ ਬਣਾਈ ਏ ਨਾ ਕਹਿੰਦੇ ਮੈਂ ਰੋਜ਼ੀ ਵਾਸਤੇ ਲੈ ਕੇ ਜਾਣੀ ਏ।
ਪਤਾ ਨੀ ਹਲੇ ਤੇ ਜਾਣਾ ਨੀ ਹਲੇ ਤੇ ਕੋਈ ਪਤਾ ਨੀ ਹੈਗਾ ਜਾਨ ਦਾ ਸਮਝ ਹੀ ਨਹੀਂ ਆ ਰਹੀ।
ਹਜੇ ਪਹਿਲੇ ਸ਼ਿਮਲੇ ਜਾਣਾ ਸੀ ਘੁੰਮਣ ਫੇਰ ਉੱਥੇ ਜਾਣਾ ਨਾ।
ਸ਼ਿਮਲੇ ਕਿਹਦੇ ਨਾਲ ਜਾਣਾ ਸੀ।
ਆਪੇ ਚੱਲੇ ਹੋਣੇ ਸਾਰੀ ਸਾਰੀ ਫੈਮਿਲੀ।
ਕਦੋਂ ਅੱਜ ਅੱਜ ਅੱਜ ਔਰ ਕੱਲ ਦੀ ਛੁੱਟੀ ਏ ਨਾ।
ਅ ਉਹ ਓਪਨੀਤ ਘਰ ਏ ਅੱਜ।
ਹਾਂ, ਅੱਜ ਸੈਕੰਡ ਸੈਟਰੜੇ ਹਾਂ ਠੀਕ ਈ ਏ ਮੇਰੇ ਖਿਆਲ ਤੇ, ਸ਼ਾਮੀ ਦੇ
ਹਾਂ ਕਹਿੰਦੇ ਪਏ ਨੇ, ਮੈਂ ਕਿਹਾ ਕਦੋਂ ਜਾਨਾ ਜੇ? ਕਹਿੰਦੇ ਪਹਿਲੇ ਅਸੀਂ ਸ਼ਿਮਲੇ ਜਾਨਾ ਐ ਘੁੰਮਨ। ਸ਼ਿਮਲੇ ਘੁੰਮ ਆਵਾਂ ਫੇਰ ਜਾਵਾਂਗੀ ਓਥੇ।
ਅੱਛ
ਤੋਂ ਓਥੇ ਤੇ ਏਨਾਂ ਨੇ ਫਲਾਈਟ ਵਿੱਚ ਜਾਨਾ ਐ, ਹੁਨ ਐ ਕਹਿੰਦੇ ਮੈਂ ਟ੍ਰੇਨ ਵਿੱਚ ਜਾਨਾ ਐ। ਪੁਨੀਤ ਮੰਨਦਾ ਨੀ ਪਿਆ ਓ ਕਹਿੰਦਾ ਵੀ ਨਈ ਫਲਾਈਟ ਵਿੱਚ ਚਲੇ ਜਾਓ। ਬਈ ਓ ਓਦੇ ਵਿੱਚ ਚਾਰ ਘੰਟੇ ਦਾ ਰਸਤਾ ਐ ਤੇ ਉਂਝ ਦੋ ਦਿਨ ਤੇ ਦੋ ਰਾਤਾਂ।
ਹਾਂ ਓ ਤੇ ਫਿਰ ਬੰਗਲੋਰ ਲੱਗਦੀਆਂ ਨੇ ਨਾ।
ਹਾਂ, ਤੇ ਮੈਂ ਕਿਹਾ ਵੀ ਠੀਕ ਹੈਗਾ ਤੁਸੀਂ ਤੇ ਪਹਿਲੇ ਜਾ ਵੀ ਆਏ ਓ। ਕਹਿੰਦੇ ਮੈਨੂੰ ਡਰ ਲੱਗਦਾ, ਮੈਂ ਕਿਹਾ ਡਰ ਵਾਲੀ ਕਿਹੜੀ ਗੱਲ ਏ? ਓ ਤੇ ਜੋ ਹੋਣਾ ਵਿਆਹ ਹੋ ਹੀ ਜਾਨਾ ਐ, ਚਾਹੇ ਜਿੱਥੇ ਮਰਜ਼ੀ ਚਲੇ ਜੋ ਕੇ ਪਤਾ ਕਿੱਥੇ ਹੋਣਾ ਕਿੱਥੇ ਨਈ ਓ।
ਹਾਂਜੀ-ਹਾਂਜੀ।
ਡਰਨੇ ਆਲੀ ਕਿਹੜੀ ਗੱਲ ਹੈ, ਇੰਜ ਬੰਦਾ ਡਰਨ ਲੱਗਿਆ ਤੇ ਤਾਂ ਲੱਗੇ ਹੋਏ ਆਨ ਦੱਸਨ। ਮੈਂ ਕਿਹਾ ਚਲੋ ਜਾਇ ਆਓ, ਮੌਸਮ ਵੀ ਠੀਕ ਹੋ ਗਿਆ ਹੁਨ ਤੇ।
ਹਾਂ ਬਾਰਿਸ਼ਾਂ ਹੋਣੀਆਂ ਨੇ, ਉਧਰ ਰਸਤੇ-ਰੁਸਤੇ ਪਤਾ ਨੀ ਭਾਵੇਂ ਬੰਦ ਹੀ ਨਾ ਹੋਨ।
ਨਈ-ਨਈ ਕੋਈ ਨੀ, ਖੁੱਲ੍ਹੇ ਹੈਗੇ ਸਾਰੇ ਆਪਾਂ ਸਾਰੇ ਲੋਕ ਭੱਜੇ ਫਿਰਦੇ ਨੇ, ਜਿਨ੍ਹਾਂ-ਜਿਨ੍ਹਾਂ ਨੇ ਜਿੱਥੇ-ਜਿੱਥੇ ਜਾਨਾ ਐ।
ਹੂੰ।
ਐ ਸਾਡੇ ਪੜੋਸੀ ਵੈਸ਼ਨੋ ਦਰਬਾਰ ਜਾ ਕੇ ਆਏ ਨੇ, ਕਹਿੰਦੇ ਪਏ ਇੰਨੀ ਬਰਸਾਤ ਓਥੇ ਹੁੰਦੀ ਪਈ ਐ ਤਾਂ ਵੀ ਜਾ ਆਏ ਨੇ ਅਗਲੇ।
ਅੱਛ ਛਾ-ਅੱਛਾ।
ਹਾਂ ਓਈ ਜਿਨਾਂ ਨੇ ਜਾਨਾ ਓ ਚਲੇ ਈ ਜਾਂਦੇ ਦੇਖ ਲੋ।
ਹੂੰ, ਹੂੰ। ਹੂੰ।
ਤੇ
ਚਲੋ ਅਸੀਂ ਵੀੇ ਕਿਧਰੇ ਦੇਖਾਂਗੇ, ਕਿੱਥੇ ਜਾਵਾਂਗੇ ਅਸੀਂ ਲੋਗ ਵੀ।
। ਅਸੀਂ ਕਿਉ ਪਿੱਛੇ ਰਹਿਏ।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
ਤੁਹਡ, ਮੈਂ ਕਿਹਾ ਤੁਹਾਡਾ ਵੀ ਮਨ ਹੈਗਾ ਜਾਣੇ ਦਾ।
ਹੈਲੋ।
ਹੈਲੋ, ਤੁਹਾਨੂੰ ਆਵਾਜ ਨੀ ਆਂਦੀ ਪਈ?
ਆ ਰੀ ਏ, ਥੋੜੇ ਜੇ ਮੇਰਾ ਮੋਬਾਈਲ ਦੋ ਮਿੰਟ
ਮੈਂ ਕਿਹਾ ਤੁਹਾਡਾ ਵੀ ਮਨ ਹੈਗਾ ਜਾਨੇ ਦਾ।
ਜੀ। ।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
ਹਾਂਜੀ, ਹਾਂ ਹਾਂਜੀ ਹਾਂ, ਨਈ ਓ ਥੋੜਾ ਜਾ, ਨਈ ਹੋਰ ਅਸੀਂ ਵੀ ਲੋਕ ਕਿੱਥੇ ਜਾਈਏ ਬਾਰਸ਼ਾਂ ਵਿੱਚ। ਮੈਂ ਤਾਂ ਫੋਨ ਤੋਂ ਸਾਬ ਤੇ ਦਿਲ ਸੀ ਤੇ ਕਿੰਨੀ ਮੇਰੀ ਜਾਂਦੀ ਨੀ ਕਹਿੰਦੀ ਮੈਂ ਨੀ ਜਾਂਦੀ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
ਪਤਾ ਨੀ ਬੱਸ ਜਾਂਦੀ ਈ ਨੀ ਐ।
ਤੇ ਤੁਸੀਂ ਬੱਸ ਵਿੱਚ ਜਾਣਾ ਐ?
ਮੈਂ ਚੱਲ ਚੱਲ ਪੌਂਟੇ ਸਾਹਬ ਚੱਲੀਏ। ਮੇਰਾ ਦਿਲ ਕਰਦਾ ਪਿਆ ਸੀ ਪੌਂਟਾ ਸਾਹਬ ਜਾਨ ਤੇ।
ਕਦੋਂ।
ਕੇ ਕਹਿੰਦੀ ਮੈਂ ਨੀ ਜਾਂਦੀ।
ਕਦੋਂ ਜਾਣਾ ਜੇ?
ਮੇਰਾ ਦਿਲ ਤੇ ਕਰ ਰਿਹਾ ਮੈਂ ਕਿਆ ਚਲੋ, ਇੱ ਇੱਕ ਆਰੀ ਹੋਈ ਆਈਏ ਪੌਂਟੇ ਸਾਬ। ਕਾਫੀ ਟੈਮ ਹੋ ਗਿਆ ਗੇ ਨੀ ਆ।
ਅੱਛਾ।
ਚਲੋ ਚਲੀਏ।
ਮੈਂ ਕਿਆ ਬੱਸ ਤੇ ਜਾਓਗੇ।
ਹਾਂ, ਫੇਰ ਬੱਸ ਤੇ ਈ ਜਾਵਾਂਗੀ ਮੈਂ ਤੇ।
ਅੱਛਾ, ਤੇ ਉੱਥੋਂ ਫਿਰ ਬੱਸਟੈਂਡ ਦੂਰ ਪੈ ਜਾਂਦੈ।
ਨਹੀਂ-ਨਹੀਂ ਬਸ ਵਿੱਚੋਂ, ਈ ਰਸਤਾ ਈ ਗੁਰਦੁਆਰੇ ਦਾ।
ਅੱਛਾ।
ਜਿੰਨਾ ਇਥੋਂ ਲਾਵੋ ਸਾਡੇ ਘਰ ਤੋ ਤੁਹਾਡਾ ਘਰ ਨੀ।
ਹਾਂਜੀ।
ਬਸ ਐਨਾ ਵੇ।
ਅੱਛਾ।
ਪਿੱਛੋਂਈ ਨਿਕਲ ਜਾਈਦਾ ਨਾ ਪਿੱਛੋਂ, ਪਿੱਛੋਂ ਦਾ ਰਸਤਾ ਬਣਿਆ ਹੋਇਆ ਨਾ। ਓ ਸੜਕੋ-ਸੜਕੋ ਜਾਓ ਤਾਂ ਦੂਰ ਪੈਂਦਾ ਵੇ। ਤੇ ਪਿੱਛੋਂ ਵਿੱਚੋਂ ਦੀ ਨਿਕਲ ਜਾਓ ਤੇ ਨੇੜੇ ਪੈਂਂਦਾ ਏ, ਹਾਂ। ਨਈ ਮੈਂ ਤੇ ਦੇਖਾਂਗੀ ਬਸ ਤੇ ਬੱਸ ਕਿ ਹੁੰਦੈ ਜਾਣਨਾ ਬੱਸ ਚੰਗ, ਪਹੁੰਚ ਜਾਂਦ ਜਲਦੀ ਬੰਦਾ, ਨਹੀਂ ਨਹੀਂ ਰਸ਼ ਤੇ ਓ, ਬੰਦਾ ਦੋ-ਤਿੰਨ ਬੱਸਾਂ ਜਾਂਦੀਆਂ ਨੇ ਪੋਂਟੇ ਸਾਬ ਤੇ।
ਅੱਛਾ।
ਇੱਕ ਤੇ ਮੇਰੇ ਯਾਲ ਸਵੇਰੇ ਸੱਤ ਵਜੇ ਜਾਂਦੀ ਏ। ਇੱਕ ਫਿਰ ਮੇਰੇ ਯਾਲ ਸਾਢੇ ਨੌ ਵਜੇ ਜਾਂਦੀ ਏ।
ਅੱਛਾ।
ਇਕ ਡੇਢ ਵਜੇ ਜਾਂਦੀ ਏ।
ਡੇਢ ਵਜੇ ਜਾ ਕੇ ਨੀ ਵਾਪਿਸ ਆਇਆ ਜਾਣਾ ਜਲਦੀ।
ਹਮ, ਨੌ ਸਾਢੇ ਨੌ ਅਜੇ ਜਾਈਏ ਨਾ
ਹਾਂ, ਉਹ ਤੇ ਬੰਦਾ ਰਾਮ ਨਾਲ ਸਾਢੇ ਕ ਨੌ ਵਜੇ ਜਾਵੇ। ਅੱਛਾ, ਟਿਕਟ ਦੀ ਤੇ ਕੋਈ ਗੱਲ ਨੀ ਹੈ ਬੱਚੇ ਤੁਰਨ ਵੀ ਤੇ ਤਾਂ ਈ, ਹੁਣ ਇਹ ਕਹਿਦੀ ਵੀ, ਗਿਨੀ ਕਹਿਦੀ ਵੀ ਇਹ ਨਈ ਜਾਣਾ। ਪਤਾ ਨੀ ਗਾਮਨੀ ਵੀ ਜਾਦੀ ਐ, ਕਿ ਨਈ ਜਾਦੀ ਬੱਸ ਵਿਚ।
ਤੇ ਆਪਾਂ ਕੈਬ ਕਰਕੇ ਚਲੇ ਜਾਨੇ ਆਂ।
ਕੈਪ ਕਰਕੇ, ਕੈਪ ਵਾਲਾ ਫਿਰ ਇਨੀ ਚਿਰ ਰੁਕੇਗਾ ਉਥੇ। ਉੱਥੇ ਫਿਰ ਮੈਂ ਕਿਹਾ ੳਥੋਂ ਗੁਰ ਨਹੀਂ ਫਿਰ ਇੰਝ ਕਰੀਏ ਨਾ, ਕੈਪ ਵਾਲਾ ਕਰੀਏ ਅਸੀਂ ਚਲੋ, ਫਿਰ ਭੰਗਾਣੀ ਸਾਬ ਵੀ ਹੋ ਕੇ ਗੇ ਓ ਭੰਗਾਣੀ ਸਾਬ?
ਨਈ ਮੈਂ ਨੀ ਗਈ ਓਈ।
ਭੰਗਾੜੀ ਸਾਬ ਵੀ ਗੁਰਦੁਆਰੈ ਸ਼ੇਰਗਾ ਗੁਰਦੁਆਰਾ ਐ, ਭੰਗਾੜੀ ਸਾਬ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਯੁੱਧ ਕੀਤਾ ਸੀ। ਉਹ ਵੀ ਗੁਰਦੁਆਰਾ ਐ, ਅੱਛਾ ਗੁਰਦੁਆਰੇ ਬਣੇ ਪੇ ਨੇ।
ਉੱਥੇ ਨੇੜੇ ਈ ਨ।
ਹਾਂ, ਬਸ ਪੋਂਟਾ ਸਾਬ ਦੇ ਵਿੱਚੀ ਨੇ।
ਅੱਛਾ, ਅੱਛਾ।
ਹਾਂ, ਤੇ ਫਿਰ, ਤੁਸੀਂ ਇੱਧਰ ਪੋਂਟਾ ਸਾਬ ਤੋਂ ਕਿੱਧਰ, ਤੇ ਸ੍ਰੀ ਚੰਦ ਜੀ ਦੇ ਮਾਮਾ ਜੀ ਦਾ ਵੀ ਗੁਰਦੁਆਰਾ ਬਹੁਤ ਵੱਡਾ ਗੁਰਦੁਆਰਾ ਏ।
ਉਹ ਤੇ, ਪਹਿਲੇ ਤਾਂ, ਪੈਦਲ ਹੀ ਜਾਂਦੇ ਕੋਈ ਵਾਇਕਲ ਤੇ ਜਾਂਦੀ ਨੀ ਸੀ ਉੱਧਰ। ਹੁਣ ਤੇ ਵੀ ਚਲੋ ਆਟੋ ਚੱਲਣ ਲੱਗ ਪਏ ਨੇ ਓਦਰ
ਅੱਛਾ।
ਹਾਂਜੀ ਓ ਵੀ ਏ ਬਸ ਜੇ ਪੈਦਲ ਜਾਓ ਤੇ ਅੱਧੇ ਘੰਟੇ ਦਾ ਰਸਤਾ ਐ। ਤੇ ਆਟੋ ਤੇ ਜਾਓ ਤੇ ਪੰਜ ਮਿੰਟ ਦਾ ਰਸਤਾ ਐ, ਓ ਵੀ ਗੁਰਦੁਆਰਾ ਬਹੁਤ ਵਧੀਆ ਐ। ਓਥੇ ਸਾਰਾ ਦੇਸੀ-ਦੇਸੀ ਘਿਓ ਚ ਲੰਗਰ ਬਣਦਾ ਐ ਪੂੜੀਆਂ ਛੋਲੇ, ਚਾਵਲ ਓਨਾਂ ਨੇ ਜਿਥੇ ਥਾਪੜਾ ਵਾਪੜਾ ਲਾਇਆ ਸੀ ਨਾ ਪੂਰਾ ਓ ਥਾਪੜੇ ਦਾ ਪੂਰਾ ਨਿਸ਼ਾਨ
ਬਾਬਾ ਸ਼੍ਰੀ ਚੰਦ ਜੀ ਨੇ।
ਬਾਬਾ ਸ੍ਰੀ ਚੰਦ ਜੀ ਦੇ ਮਾਮਾ ਜੀ ਦਾ।
ਅੱਛਾ, ਅੱਛਾ, ਅੱਛਾ, ਅੱਛਾ।
ਹਾਂਜੀ।
ਚਲੋ ਬਨਾਓ ਸਲਾਹ ਫਿਰ ਜਾ ਜਾਏ ਆਨੇ ਆ ਮੌਸਮ ਠੀਕ ਹੁੰਦਾ ਤੇ ਜਾਏ ਆਨੇ ਆ।
ਚਲੋ ਠੀਕ ਐ। ਏਹ ਵੀ ਦੇਖਕੇ ਸੋਚਲਾਗੇ ਫੇਰ ਮੈ ਕਿਆ ਜੇ ਕੈਪ ਕਰਨੀ ਆ ਫ਼ਿਰ ਬੰਦਾ ਕਹਿੰਦੇ ਭੰਗਾਣੀ ਸਾਬ ਵੀ ਹੋ ਆਵੇ।
ਅਰੇ ਮੈਂ ਤੇ ਕਹਿੰਦੀ ਵੀ ਆ ਤੁਹਾਨੂੰਕੈਬ ਈ ਕਰ ਲੈਣੇ ਆ, ਕੈਬ ਚ ਜਾ ਆਨੇ ਆ।
ਹਾਂ
ਘੁੰਮ ਆਨੇ ਆ ਗਾਵਲੀ ਨੂੰ ਪੁੱਛਦੀ ਐ, ਜੇ ਗਾਵਲੀ ਮੰਨਦੀ ਏ ਤੇ ਠੀਕ ਐ।
ਚਲੋ ਛੁੱਟੀ ਹੋਏਗੀ ਤਾਂਈਓ ਜਾਏਗੀ ਨਾ ਇਤਵਾਰ ਈ ਬੰਦਾ ਜਾ ਸਕਦੈ
ਹਾਂਜੀ ਮੈ ਤੇ ਐਤਵਾਰ ਨੂੰ ਈ ਜਾ ਸਕਦੀ ਹਾਂ।
ਹੂੰ-ਹੂੰ।
ਥੋੜ੍ਹੀ ਜੀ ਆਪਣੀ ਤਬੀਅਤ ਤੁਆਡੀ ਠੀਕ ਹੋਣ ਦੋ, ਫੇਰ ਦੇਖ ਲੋੋ ਜਾਣਾ ਤੇ ਚੱਲਦੇ ਆ ਹੈਨਾ।
ਤਬੀਅਤ ਠੀਕ ਹੋ ਜੇ ਨਾ।
ਹਾਂ ਮੈ ਤੇ ਉਹੀ ਕਹਿਦੀ ਪਈ ਤਬੀਅਤ ਠੀਕ ਹੋ ਜੇ ਤੁਆਡੀ ਥੋੜ੍ਹੀ ਜੀ। ਸਸਸ੍ਰੀ ਅਕਾਲ ਜੀ-ਸਸ ਸ੍ਰੀ ਅਕਾਲ ਠੀਕ ਐ ਜੀ
ਠੀਕ ਐ-ਠੀਕ ਐ।
ਓਕੇ ਜੀ ਓਕੇ